ਪਤਾ ਨੀ ਕੀ ਹੋਇਆ ਸੀ ਕੱਟ ਈ ਗਿਆ ਸੀ ਗੋਲ-ਗੋਲ ਘੁੰਮੀ ਜਾਂਦਾ ਸੀ।
ਹਾਂ ਨੈਟਵਰਕ ਪ੍ਰੋਬਲਮ ਹੋ ਗਈ ਹੋਣੀ।
ਹਾਂ ਨੈਟਵਰਕ ਪ੍ਰੋਬਲਮ ਹੋਣੀ ਨਾ ਬੱਦਲ ਵੀ ਸਾਡੇ ਬੜੀ ਚੜ੍ਹਿਆ ਵਾ। ਉਈ ਲੱਗਦਾ ਫਿਰ ਵਿੱਚ, ਹਾਹ ਓਇ ਵਿੱਚ ਪਤਾ ਨੀ ਕਿੱਦਾ ਲੱਗਦਾ।
ਵਰਨਾ ਨੀ ਸ਼ੁਰੂ ਹੋਇਆ ਮੀਂਹ ਤਾਡਾ?
ਨੀ ਵੜਨਾ ਨੀ ਵੜਨ ਰਿਹਾ ਏਵੀ ਗਰਜੀ ਜਾਂਦਾ ਸੁਕਾ ਈ।
ਅੱਛਾ।
ਅੱਛਾ। ਇਕ ਦਾ ਸੁੱਕਾ।
ਤਾਂ ਮੈ ਵੀ ਉੱਠਾ ਸਬਜ਼ੀ-ਸੁਬਜ਼ੀ ਲਿਆਵਾਂ ਇਕੱਠੀ ਕਰ। ਚਾਕੂ- ਛੂਰੀਆਂ ਅਹ ਸਬਜ਼ੀ ਚੀਰਨ ਦੀ ਤਿਆਰੀ ਕਰਾਂ, ਦੇਖਾਂ ਬਾਹਰ ਦਾ ਕੀ ਹਾਲ ਮੋਸ
ਲਾਈਵ।
ਬਾਰ ਤੇ ਕੋਈ ਹਾਲ ਨੀ ਸੇਕ ਈ ਆਪਣਾ ਗਰਮੀ।
ਓ
ਠੰਢਾ ਲੱਗਣ ਡਿਆ ਪਰ ਅੰਦਰ ਨਾਲੋਂ।
ਬਾਰ।
ਹਾਂ ਥੋੜਾ ਜੇਹਾ ਫਰਕ ਤੇ ਹੈਗਾ। ਦੇਖੂਗੀ ਪੱਖਾ ਚਾਲੂ ਕਰਕੇ ਬੈਠੋਗੀ ਇੱਥੇ ਈ ਮੈ।
ਹੂੰ ਹੂੰ।
ਰਸੋਈ ਚ ਸੇਕ ਆ ਪਰ। ਸਮਾਨ ਲੈ ਜਾਂਦੀ ਆ ਨਾ ਇਕੱਠਾ ਕਰਕੇ ਤੇ ਫੇਰ
ਬੈਠੇ-ਬੈਠੇ
ਕਲੀ ਸਪੋਰਟ, ਮੈਨੂੰ ਵੀ
ਬਣ ਤਾ ਛੇਤੀ ਜਾਂਦਾ ਹੁਣ ਬੜਾ ਛੇਤ ਬਣ ਜਾਂਦਾ। ਹਾਂ।
ਚੱਲ ਹੁਣ ਮੈ ਵੇਖਾ ਕੁੜੀ ਕਿੱਥੇ ਐ, ਕੋਈ ਨੀ। ਫ ਸਾਰਟ।
ਨਹੀਂ।
ਹਾਂ ਮੀਹ ਚਾਲੂ ਇੱਕਦਮ ਸ ਤੇਜ।
ਆ ਗੇਆ ਅੱਛਾ ਹਹ-ਚਲ ਚੰਗਾ ਵੜ ਗੇਆ, ਥੋੜਾ ਠੰਡਾ ਹੋਊਗਾ।
ਦਾ ਨੀਚਾ ਦ ਕਿਆ ਬਾਕ ਮ੍। ਅ ਅੱਛਾ, ਔਦਾ ਈ, ਮੀਂਹ ਥੱਲੇ ਹੋ ਗਿਆ।
ਵੱਡੀ ਪੋਂਚ ਗਈ ਸੇਲੀ ਘਰ।
ਡੀਆਂ ਪਹੁੰਚ ਗਈਆਂ ਉਦੋਂ ੁੱਟੀ ਦਾ ਗਈ ਬ। ਸਾਰੇ ਪੋਚ ਗਏ ਆਪਾ ਆਹ।
ਅੱਛਾ।
ਅੱਛਾ ਓ, ਈ ਬਦਲ ਬੋਤ ਜਾਦਾ ਹੋਏਆ।
ਹਾਂ। ਚਲੋ ਖੁੱਲ ਕੇ ਵਰਜੇ ਤੇ ਤਾਂ ਆ, ਫੇਰ ਏ ਨਾ ਕਿ ਮਾੜਾ ਜੇ ਆ ਕੇ ਵਰ ਕੇ ਹਟ ਗੇਆ। ਫੇਰ ਹੋਰ ਗਰਮੀ ਹੋ ਜਾਣੀ।
ਹਮ-ਹਮ।
ਖੁਲ ਕੇ ਵਰ ਜਾਂਦਾ ਇੱਕ ਘੰਟਾ ਕਮ ਸੇ ਕਮ ਫੇਰ ਵੀ ਆ।
ਹੁ ਓਹ ਤੇ ਹੈਗਾ। ਤੇ ਹੁਣ ਪਤਾ ਨੀ ਹੁਣ ਲਾਈਟ -ਲੁਈਟ ਓ ਹੁਨ ਕਦੋਂ ਆਣੀ ਕਦੋਂ ਨੀ ਆਣੀ, ਠਿਕਾਣਾ ਨੀ।
ਅੱਛਾ।
ਹ।
ਮੀਹ ਹੱਟ ਗੇਆ ਤੇ ਆ ਈ ਜਾਊਗੀ।
ਹਾਂ ਓ ਤੇ ਹੈ, ਦੇਖੋ ਹੁਨ ਕਦੋ ਤਕ ਆਂਦੀ ਅੱਗੇ ਮੈਨੂੰ ਲੱਗੀ ਕੁੜੀ ਓ ਵੱਡੀ ਵਾਲੀ। ਓ ਮੈਨੂੰ ਲੱਗੀ ਕੇਂਦੀ ਵਧੀਆ ਸੁਣਾਓ ਵਧੀਆ ਸੁਣਾਓ। ਸੁਣਨਾ ਬੋਤ ਚੰਗਾ ਲੱਗਦਾ ਏ ਪੰਜਾਬੀ।
ਆਵਾਜ਼ ਸਾਫ਼ ਨੀ ਆ ਰਈ।
ਕੇਂਦੀ ਮੈਨੂੰ ਬੋਲਣੀ ਨੀ ਔਂਦੀ, ਸੁਣਨੀ ਚੰਗੀ ਲੱਗਦੀ ਆ।
ਅੱਛ, ਅੱਛਾ- ਅੱਛਾ ਕੈਣਾ ਸੀ ਸਿੱਖ ਨਾ।
ਹਾਂ ਮੈਂ ਕੇ ਆ ਬੋਲਣੀ ਤੇ ਚਾਹੀਦੀ ਆ ਕੇ ਲੱਗਿਆ ਈ ਸੀ, ਕੀ ਕਰਨ? ਬੋਲਣ ਵਾਸਤੇ ਹੂ ਹੂ।
ਅੱਛਾ -ਅੱਛਾ।
ਓਹੀ ਕੈਂਦੀ ਕਿਸ ਤਰ੍ਹਾਂ ਬੋਲਦੇ ਆ ਦੱਸੋ, ਫੇਰ ਓਨੂੰ ਦੱਸਣ ਦੀ ਮੈਂ ਸਿਖਾਉਣ ਦਈ ਮੈਂ ਕੇ ਆ ਇਸ ਤਰ੍ਹਾਂ ਕਰਕੇ ਬੋਲੀ ਦਾ। ਕੇਂਦੀ ਅੱਛਾ ਹਾਂ, ਆਈ ਫੇਰ
ਥੋੜ੍ਹੀ- ਥੋੜ੍ਹੀ ਇਤ ਤਰ੍ਹਾਂ ਈ ਗੱਲ ਕਰੇਆ ਕਰੋ ਤੇ ਆਪੇ
ਹਾਂ ਬੋਲਦੀ ਤੇ ਹੈ ਬੋਲਦੀ ਨੀ ਆ, ਮੇਰੀ ਵਾਲੀ ਬੋਲਦੀ ਆ। ਤੇ ਵੱਡੀਆਂ ਵਾਲੀਆਂ, ਵਿਚਕਾਰ ਵਾਲੀਆਂ ਦੋਨੋ ਨੀ ਬੋਲਦੀਆਂ, ਨਿੱਕੀਆਂ ਜੇਈਆ। ਵਿਚਕਾਰ ਵਾਲੀ ਪਤਾ ਨੀ ਕਿਦਾ ਬਦਲ ਗਏ ਹੁੰਦੀਆ ਤੇ ਮਾਰਦੀਆਂ।
ਹਾਂ ਨਹੀਂ ਸਿਖਾਓਗੇ ਬੱਚੇ ਨੂੰ ਬੋਲੂਗਾ ਆਪੇ, ਤੁਸੀਂ ਹ ਪੰਜਾਬੀ ਬੋਲਦੇ ਤੇ ਪੰਜਾਬੀ ਸਿੱਖਣਗੇ ਬੱਚੇ ਵੀ ਸੁਣ-ਸੁਣ ਕੇ।
ਹਾਂ ਓ ਤੇ ਆ ਮੈਂ ਤੇ ਉਹੀ ਪੰਜਾਬੀ ਚ ਹੀ ਜ਼ਿਆਦਾ ਗੱਲ ਕਰਦੀ ਆ, ਅਸੀ ਸ਼ੁਰੂ ਸੇ ਘਰੇ ਵੀ ਉੱਥੇ ਸੀ ਮੇਰੇ ਪਾਪਾ ਵੀ ਉਹੀ ਕਹਿੰਦੇ ਹੁੰਦੇ ਸੀ ਬਾਹਰ ਜੋ ਕਰਨੀ ਕਰੋ ਗੱਲ, ਲੇਕਿਨ ਘਰੇ ਪੰਜਾਬੀ ਚ ਕਰਨੀ। ਇਸ ਤਰ੍ਹਾਂ ਹੀ ਫੇਰ ਪੰਜਾਬੀ ਬੋਲਦੇ ਹੁੰਦੇ ਸੀ ਘਰੇ ਸ਼ੁਰੂ ਸੇ ਮੰਮੀ ਡੈਡੀ ਨੇ ਵੀ ਪੰਜਾਬੀ ਚ ਹੀ ਗੱਲ ਕੀਤੀ, ਹਾਂ ਫੇਰ ਉਹ ਇੱਥੇ ਹਿੰਦੀ ਚ ਗੱਲ ਕਰਦੇ ਤਾਂ ਕਰਕੇ ਫਿਰ ਹਿੰਦੀ ਕਰਨ ਲੱਗ ਜਾਂਦੇ ਬੱਚੇ ਨਾਲ।
ਹਾਂ ਉਹੀ ਆ ਨਾ ਬਾਹਰ ਬੱਚਿਆਂ ਨਾਲ ਖੇਡਦੇ ਤੇ ਉਹ ਸਾਰੇ ਹਿੰਦੀ ਬੋਲਦੇ ਜੋ।
ਹਾਂ ਉਹ ਤੇ ਆ ਫੇਰ ਉੱਥੇ ਹਾਂ ਘਰੇ ਵੀ ਫੇਰ ਮਾਂ ਪਿਓ ਹਿੰਦੀ ਚ ਗੱਲ ਕਰੂਗਾ ਤੇ ਫਿਰ ਕਿੱਥੇ ਸਿੱਖਣੀ ਉਹਨਾਂ ਨੇ। ਹੂੰ ਓ ਤੇ ਆ। ਹੂੰ ਉਹ ਤੇ ਅ। ਹੋਰ ਤੁਹਾਡੀੇ ਉਹ ਬੱਕਰੀ ਦਾ ਕੀ ਹਾਲ ਹ, ਠੀਕ ਏ?
ਕਿਹਦਾ?
ਬੱਕਰੀ-ਬੱਕਰੀ ਜਿਹੜੀ ਰੱਖੀ ਸੀ ਤੁਸੀਂ?
ਬੱਕਰੀ ਹਟਾਤੀ ਸੀ ਅਸੀਂ ਵੇਚਤੀ।
ਅੱਛਾ ਹਟਾਤੀ ਏ, ਅੱਛਾ, ਅੱਛਾ-ਅੱਛਾ। ਹੂੰ ਅੱਛਾ।
ਕੁਛ ਨੀ ਰੱਖਿਆ, ਇੱਕੋ ਡੋਗੀ ਆ ਖਾਲੀ ਬਸ।
ਹਾਂ ਸਾਂਭਣ ਸੁੰਬਣ ਦਾ ਬੜੀ ਉਹ ਰਹਿੰਦਾ।
ਬੜਾ ਦਿੱਕਤ ਆ ਹਾਂ ਉਹੀ ਨਾ। ਨਹੀਂ ਹੁੰਦਾ ਹੋਣ ਏਨਾ, ਖਿਲਾਰਾ ਨੀ ਸਾਂਭਿਆ ਜਾਂਦਾ ਨਾਲੇ। ਝਾੜੂ ਲਗਾਓ, ਸੁੱਟੋ ਕਚਰਾ ਬਾਹਰ ਚੁੱਕ-ਚੁੱਕ ਕੇ।